ਹੈਲੋ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਹਾਂਜੀ ਹਾਂਜੀ ਤੁਸੀਂ ਠੀਕ ਹੋ
ਹਾਂਜੀ ਵਧੀਆ ਤੁਸੀਂ ਸੁਣਾਓ
ਹੋਰ ਤੁਹਾਡੇ ਘਰ ਸਭ ਠੀਕ ਨੇ
ਸਭ ਵਧੀਆ ਤੁਸੀਂ ਸੁਣਾਓ ਠੀਕ ਸਭ
ਵਧੀਆ ਵਧੀਆ ਹਾਂਜੀ
ਹਾਂਜੀ ਮੈ ਦਸਿਆ ਔਫਲਾਈਨ ਸ਼ੋਪਿੰਗ ਵਗੈਰਾ ' ਔਫ ਔਨਲਾਈਨ ਸ਼ੋਪਿੰਗ ਬਾਰੇ
ਹਾਂਜੀ ਹਾਂਜੀ ਦੇਖੋ ਔਫਲਾਈਨ ਸ਼ੋਪਿੰਗ ਇਸ ਤਾਂ ਸਾਨੂੰ ਕਾਫੀ ਫਾਇਦੇ ਵੀ ਆਉਂਦੇ ਨੇੇ ਦੇਖੋ ਔਫਲਾਈਨ ਸ਼ੋਪਿੰਗ ਸਾਨੂੰ ਇਹ ਹੁੰਦਾ ਕਿ ਅਸੀਂ ਹਰ ਇੱਕ ਚੀਜ਼ ਆਪਣੀ ਅੱਖਾਂ ਦੇ ਸਾਹਮਣੇ ਲੈ ਸਕ
ਬਿਲਕੁਲ ਬਿਲਕੁਲ ਸਹੀ ਗੱਲ ਮਤਲਬ ਕੁਝ ਵਾਪਿਸ ਵੀ ਕਰ ਸਕਦੇ ਹਾਂ ਅਸੀਂ ਅ
ਹਾਂ ਅਸੀਂ ਚੇਂਜ ਵੀ ਕਰ ਸਕਦੇ ਹਾਂ ਹਾਂ ਔਰ ਉਹਦੇ ਵਿੱਚ ਦੇਖੋ ਉਹ ਔਨਲਾਈਨ ਸ਼ੋਪਿੰਗ ' ਸਾਨੂੰ ਕੋਈ ਇਸ਼ੂ ਵੀ ਨਹੀਂ ਹੁੰਦਾ ਜਿਵੇਂ ਕੱਪੜਿਆਂ ਦਾ ਕੁਛ ਜਿਵੇਂ ਕੱਪੜਾ ਗਲਤ ਆ ਜਾਵੇ ਜਾਂ ਸਾਈਜ਼ ਚ ਇਸ਼ੂ ਹੋ ਗਿਆ ਕਈ ਅਸੀਂ ਪ੍ਰੋਡੈਕਟ ਵਗੈਰਾ ਮੰਗਵਾਉਂਦੇ ਹਾਂ
ਹਾਂ ਮਤਲਬ ਹਾਂ ਬੰਦਾ ਵੇਖ ਕੇ ਹੀ ਲੈਂਦਾ ਵ ਮਤਲਬ ਕਹਿਣ ਦਾ ਮਤਲਬ ਹੈ ਕਿ ਔਫਲਾਈਨ ਆਪਣੀ ਪਸੰਦ ਦੀ ਬੰਦੀ ਚੀਜ਼ ਲੈ ਸਕਦਾ ਵੀ ਕਲਰ
ਹਾਂ, ਕਲਰ ਹੋਗਿਆ ਔਰ ਕਾਫੀ ਚੀਜ਼ਾਂ ਹੁੰਦੀਆਂ ਨੇਂ ਜਿਵੇਂ ਪ੍ਰੋਡਕਟ ਹੁੰਦੇ ਨੇਂ ਅਸੀ ਹਾਂ ਹਾਂ ਹਾਂ, ਸਾਈਜ਼ ਇਸ਼ੂ ਨਈਂ ਔਂਦਾ ਬਟ ਸਾਨੂੰ ਉਹ ਔਫਲਾਈਨ ਵਿੱਚ ਇਹ ਚ ਏ ਚ ਅਂ ਔਨਲਾਈਨ ਵਿੱਚ ਇਹ ਚੀਜ਼ ਬਹੁਤ ਇਸ਼ੂ ਆਂਦਾ, ਸਾਨੂੰ ਸਾਈਜ਼ ਦਾ ਬਹੁਤ ਇਸ਼ੂ ਆਂਦਾ।
ਹਾਂ ਉਹ ਤੇ ਗੱਲ ਸਹੀ ਐ, ਮਤਲਬ ਕੁਛ ਫਿਰ ਰਿ ਰਿਟਰਨ ਦਾ ਵੀ ਦਿੱਕਤ ਹੁੰਦੀ ਐ।
ਰਿਟਰਨ ਦਾ ਵੀ ਦਿੱਕਤ ਹੁੰਦਾ ਹਾਂ। ਕਿ ਕਿਤਨੇ ਦਿਨ ਚੇਂਜ ਹੋਏਗਾ, ਕਿਤਨੇ ਦਿਨ ਚ ਨਈਂ, ਅਗਰ ਦੇਖੋ ਸਾਨੂੰ ਐਮਰਜੈਂਸੀ ਕੋਈ ਚੀਜ਼ ਚਾਹੀਦੀ ਐ ਤਾਂ ਅਸੀਂ ਔਫ ਲਾਇਣ ਨਾਲ ਦੇ ਨਾਲ ਜਾ ਕੇ ਲੈ ਸਕਣੇ ਆਂ।
ਬਿਲਕੁਲ ਬਿਲਕੁਲ।
ਠੀਕ ਐ, ਔਰ ਉਸ ਤੋਂ ਬਾਅਦ ਅਗਰ ਚੇਂਜ ਕਰਨਾ, ਅਸੀਂ ਚੇਂਜ ਵੀ ਕਰਾ ਸਕਦੇ ਆਂ।
ਹਾਂਜੀ।
ਔਰ ਔਨਲਾਈਨ ਇਸ ਦੇਖੋ ਪਹਿਲੇ ਤਾਂ ਆਉਣ ਚ ਵੀ ਤਿੰਨ-ਚਾਰ ਦਿਨ ਲੱਗਣਗੇ ਹੀ ਲੱਗਣਗੇ। ਔਰ ਉਸ ਤੋਂ ਬਾਅਦ ਅਗਰ ਪਸੰਦ ਨਾਂ ਆਏ, ਤੇਕਸਚੇਂਜ ਕਰਵਾਣਾ ਹੋਏ ਤੇ ਉਹਦੇ ਚ ਦਿੱਕਤ ਆਂਦੀ ਆ ਫਿਰ ਉਹਦੇ ਚ ਵੀ ਤਿੰਨ-ਚਾਰ ਦਿਨ ਵੇਸਟ ਐ।
ਹਾਂ ਫਿਰ ਪੇਮੈਂਟ ਇਸ਼ੂ ਵੀ ਆਂਦਾ, ਪਤਾ ਨੀਂ ਪੇਮੈਂਟ ਕਦੋਂ ਵਾਪਿਸ ਆਏਗੀ, ਕਦੋਂ ਨਹੀਂ ਆਏਗੀ।
ਵਾਪਸ ਵੀ ਨਈਂ ਕਰਦੇ, ਉਹਦੇ ਵਿੱਚ ਈ ਸ ਉਹ ਕਰ ਦਿੰਦੇ ਨੇਂ ਪੈਂਡਿੰਗ ਵਿੱਚ ਰੱਖ ਦਿੰਦੇ ਨੇਂ। ਕਿ ਅਸੀਂ ਅਗਲੀ ਸ਼ੋਪਿੰਗ ਕਰਾਂਗੇ ਅਤੇ ਉਹਦੇ ਵਿੱਚ ਐਡਜਸਟ ਕਰ ਦਿੰਦੇ ਨੇਂ।
ਅੱਛਾ ਅੱਛਾ ਅੱਛਾ ਅੱਛਾ, ਮਤਲਬ ਫ ਮਤਲਬ ਔਫਲਾਈਨ ਜ਼ਿਆਦਾ ਫੈਦਾ ਹੈਗਾ ਬੈਸਟ ਰਹਿੰਦਾ ਵੈਸੇ ਦੇਖਿਆ ਜਾਏ ਤਾਂ ਔਨਲਾਈਨ ਤੋਂ ਬਿਲਕੁਲ ਬਿਲਕੁਲ ਸਹੀ ਗੱਲ ਐ।
ਔਨਲਾਈਨ ਦੇ ਦੇਖੋ ਇੱਕ ਤਾਂ ਚੇਂਜ ਦਾ ਔਰ ਦੂਸਰਾ ਮਤਲਬ ਮੈਂ ਆਪਣੇ ਅਕੋਰਡਿੰਗ ਦੱਸਾਂ ਅਤੇ ਮੈਨੂੰ ਤਾਂ ਸਭ ਤੋਂ ਬੈਸਟ ਓਫ ਲਾਇਣ ਈ ਲੱਗਦਾ। ਅਸੀਂ ਹਰ ਇੱਕ ਚੀਜ਼ ਆਪਣੀ ਚੁਆਇਸ ਦੀ ਲੈ ਸਕਦੇ ਹਾਂ।
ਹਾਂ ਇਹ ਤੇ ਹੈ ਸਹੀ ਗੱਲ ਮ ਕਲਰ ਦੇਖ ਸਕਦੇ ਹੋ, ਸਾਈਜ਼ ਦੇੇਖ ਸਕਦੇ ਹੋ, ਕੱਪੜਾ ਦੇਖ ਸਕਦੇ ਹੋ, ਕੋਟਨ ਦਾ ਕਿਹੜਾ ਹੈ? ਜਿਹੜਾ ਮਰਜ਼ੀ ਪਤਾ ਪਤਾ ਲੱਗ ਸਕਦਾ ਕਹਿ ਦਾ ਮਤਲਬ ਹੈਗਾ।
ਤਾਂ ਸਾਨੂੰ ਦੇਖੋ ਅਗਰ ਅਸੀਂ ਕੁਛ ਬੋਡੀ ਲਈ ਵੀ ਕੁਛ ਲੈਣ ਜਾਣਾ ਤਾਂ ਸਾਨੂੰ ਉਹ ਵੀ ਪਤਾ ਹੋਏਗਾ ਕਿ ਅਸੀਂ ਕੰਪਲੇਂਨ ਕਰ ਸਕਦੇ ਹਾਂ ਕਿ ਸਾਨੂੰ ਇਹ ਛੋਟ ਨਈਂ ਕੀਤਾ ਜਾਂ ਪਿੰਪਲ ਹੋ ਗਿਆ ਕੁਛ ਵੀ ਫੇਸਵਾਸ਼ ਵਗੈਰਾ ਕੁਛ ਵੀ ਲੈਂਦੇ ਆਂ ਅਸੀਂ ਤੇ ਅਸੀਂ, ਉਹ ਅਸੀਂ, ਸ਼ੋਪ ਵਾਲੇ ਨੂੰ, ਕਰ ਸਕਦੇ ਹਾਂ ਕੰਪਲੇਂਨ ਕਿ ਹਾਂ ਇਹ ਚੀਜ਼ ਹੈ। ਪਰ ਅਸੀਂ ਔਨਲਾਈਨ ਇਚ ਏ ਨਈਂ ਕਰ ਸਕਦੇ।
ਮਤਲਬ ਦੱਸ ਸਕਦੇ ਹੋ ਲਾਈਨ ਚ ਹੈਗਾ ਕਿ ਚ ਮੈਨੂੰ ਇਸ ਚੀਜ਼ ਲਾਣ ਦਾ ਸਾਈਡ ਇਫੈਕਟ
ਹਾਂ ਸਾਈਡ ਇਫੈਕਟ ਹੋ ਰਿਹਾ ਸਾਨੂੰ, ਬਟ ਅਸੀਂ ਸੀ ਉਹ ਚੀਜ਼ ਔਨਲਾਈਨ ਇੱਚ ਨਈਂ ਦੱਸ ਸਕਦੇ ਉਹਨਾਂ ਨੂੰ
ਹਾਂ, ਓਨਲਾਈਨ ਕਿੱਦਾਂ ਮਤਲਬ, ਮੇਲ ਪਾਣੀ ਪਏਗੀ। ਉਹ ਕਹਿ ਗੇ ਚਲੋ ਚੈੱਕ ਕਰਨਗੇ ਪਤਾ ਹੀ ਲੰਬਾ ਪ੍ਰੋਸੈਸ ਹੋ ਜਾਂਦਾ, ਕਹਿਣ ਦਾ ਮਤਲਬ ਕਿਉਂ ਉਹਨਾਂ ਦਾ
ਬਟ ਸਾਨੂੰ ਔਫਲਾਈਨ ਵਿੱਚ ਬੈਸਟ ਰਹਿੰਦਾ ਕਿ ਅਸੀਂ ਅਗਰ ਯੂਜ ਕਰਕੇ ਉਹ ਫਿਰ ਇਹ ਵੀ ਕਹਦੇ ਨੇਂ ਕਿ ਅੱਛਾ ਦੋ ਵਾਰ ਯੂਸ ਕੀਤਾ ਤੇ ਐਕਸਚੇਂਜ ਹੋ ਜਾਏਗਾ ਤੁਹਾਡਾ, ਫਿਰ ਸਾਨੂੰ ਅਗਲਾ ਆਈਡੀਆ ਦਿੰਦੇ ਨੇਂ, ਕਿ ਹਾਂ ਤੁਸੀਂ ਇਹ ਚੀਜ਼ ਨਈਂ, ਤੁਸੀਂ ਇਹ ਚੀਜ਼ ਯੂਜ ਕਰਕੇ ਦੇਖੋ। ਤੁਹਾਡੇ ਉੱਤੇ ਇਹ ਸਹੀ ਲੱਗ ਰਿਹਾ ਜਾਂ ਨਹੀਂ ਤੁਹਾਨੂੰ ਇਹਦਾ ਸਾਈਡਇਫੇਕਟ ਅੱਛਾ ਹੈ ਜਾਂ ਨਹੀਂ ਐ। ਤਾਂ ਸਾਨੂੰ ਉਹ ਹਰ ਇੱਕ ਚੀਜ਼ ਦੱਸਦੇ ਨੇਂ, ਬਟ ਓਨਲਾਈਨ ਵਿੱਚ ਇਹ ਚੀਜ਼ ਨਹੀਂ ਐ।
ਹਾਂ ਇਹ ਤੇ ਹੈ ਸਹੀ ਗੱਲ ਹੈ ਮਤਲਬ ਮਤਲਬ ਔਨਲਾਈਨ ਪਰਚੇਸਿੰਗ ਕਰਕੇ ਫਾਇਦਾ ਐ, ਕੁਛ ਨਾਂ ਇਲੈਕਟ੍ਰੋਨਿਕਸ ਦੇ ਹੋ ਗਏ, ਜਿਸ ਤਰ੍ਹਾਂ ਦੀਵਾਲੀ ਵਗੈਰਾ ਦੇ ਲੱਗਦੇ ਆ ਨਾਂ ਔਫਰ ਵਗੈਰਾ। ਬੀ ਬਿਲੀਅੰਸ ਡੇ ਵਗੈਰਾ ਲੱਗਦੀਆਂ ਤਾਂ ਹੀ ਔਨ ਲਾਈਨ ਜਾ ਕੇ ਫ਼ਾਇਦਾ ਹੈਗਾ ਨੀਂ ਤੇ ਅੱਜ-ਕੱਲ੍ਹ ਔਫਲਾਈਨ ਸਭ ਕੁਛ ਮਿਲ ਹੀ ਜਾਂਦਾ ਵੇ।
ਹਂ, ਅਜ-ਕਲ ਤਾਂ ਸਭ ਕੁ ਦੇਖੋ ਅਗਰ ਕਿਸੇ ਨੂੰ ਔਨਲਾਈਨ ਵੀ ਪਸੰਦ ਆ ਰਿਹਾ ਕਿ ਇਹ ਚੀਜ਼ ਪਸੰਦ ਐ ਬਟ ਉਹਦੀ ਸਕਰੀਨ ਸ਼ੋਟ ਤੇ ਲੈ ਕੇ ਰੱਖ ਲੋ ਅੱਜ-ਕੱਲ੍ਹ ਨੋਰਮਲ ਹਰ ਏਕ ਸ਼ੋਪ ਤੇ ਹਰ ਇੱਕ ਚੀਜ਼ ਮਿਲ ਈ ਰਹੀ ਐ। ਠੀਕ ਐ।
ਔਨਲਾਈਨ ਨਾਲੋਂ ਸਸਤੀ ਹੀ ਮਿਲ ਜਾਂਦੀ ਉਹ ਨਹੀਂ ਨਹੀਂ ਜੀ ਸੋ ਦੋ ਸੋ ਦੇ ਕੇ ਕੰਪੇਅਰ ਕਰਕੇ ਵੇਖੀਏ ਨਾ ਤੇ। ਔਫਲਾਈਨ ਕੰਪੇਅਰ ਕਰਕੇ ਵੇਖ ਕੇ ਕਹਿੰਦਾ ਮਤਲਬ ਚੀਜ਼ ਔਫਲਾਈਨ ਸਸਤੀ ਮਿਲ ਜਾਂਦੀ ਬਸ ਆਉਣ ਜਾਣ ਦਾ ਆਲਸ ਹੁੰਦਾ ਬੰਦੇ ਨੂੰ ਕਿ ਚੱਲ ਯਾਰ ਘਰ ਬੈਠੇ ਚੀਜ਼ ਆ ਜਾਏਗੀ ਕਹਿਣ ਦਾ ਮਤਲਬ ਇਹ ਹੁੰਦਾ ਵੀ ਅਨਲਾਈਨ ਦੇ ਚੱਕਰ ਵਿੱਚ। ਇਹ ਹੈ ਕ ਬਸ ਪਰ ਬੈਸਟ ਦੇਖ। ਦੇਖਿਆ ਜੇ ਤਾਂ ਔਫਲਾਈਨ ਹੀ ਹੈਗਾ ਵੈ ਬੰਦੇ ਜੇ ਦੁਕਾਨ ਤੇ ਜਾਓਗੇ। ਉਹ ਦਾ ਵੀ ਚਲੋ ਮਿਲਦਾ ਜੁਲਦਾ ਬੰਦਾ ਹੁਣ ਪਤਾ ਨੀ। ਅਨਲਾਈਨ ਰੀ ਫਰਨੀਸ਼ਟ ਆ ਰਹੀ ਹੈ ਕੀ ਪਤਾ ਨੀ ਕਿੱਦਾਂ ਦੀ ਆ ਰਹੀ। ਓਰੀਜਨਲ ਆ ਰਹੀ ਹੈ ਕਿ ਬੇਕਾਰ ਆ ਰਹੀ ਹੈ ਕਹਿਣ ਦਾ ਮਤਲਬ ਇਹ ਹੈਗਾ ਤੁਹਾਡਾ ਹੈ।
ਦੇਖੋ ਹਰ ਇੱਕ ਪ੍ਰੋਡਕਟ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਲੈਂਦੇ ਹਾਂ ਸਾਨੂੰ ਪਤਾ ਕਿ ਇਹ ਚੀਜ਼ ਸਾਡੇ ਲਈ ਬੈਸਟ ਹੈ। ਔਰ ਦੇਖੋ ਕਈ ਵਾਰ ਐਸ। ਹੁੰਦੀਆਂ ਨੇ ਅਸੀਂ ਜਿੱਦਾਂ ਪਰਫਿਊਮ ਵਗੈਰਾ ਹੋ ਗਏ ਕੁਛ ਐਸੀ ਹੁੰਦੀਆਂ ਨੇ। ਕਿ ਅਸੀਂ ਉਹਦੇ ਵਿੱਚ ਕੰਪਨੀ ਓਰੀਜਨਲ ਲਿਖੀ ਹੁੰਦੀ ਕਿ ਹਾਂ ਇਹ ਬੇਲਾਵੀਟਾ ਦਾ ਹੋ ਗਿਆ। ਜਾਂ ਉਹ ਕਾਫੀ ਕੰਪਨੀਆਂ ਨੇ ਡੈਨਵਰ ਦਾ ਹੋ ਗਿਆ ਬਟ ਉਹਦੇ ਵਿੱਚ। ਔਨਲਾਈਨ ਔਰ ਔਫਲਾਈਨ ਵਿੱਚ ਫਰਕ ਬਹੁਤ ਹੁੰਦਾ।
ਹਾਂ ਦੇਖੋ ਉਹਨਾਂ ਦੇ ਆਪਣੇ ਮਾਰਗ ਅਹ ਲੈ ਲੋਗੋ ਲਗਾਣੇ ਹੁੰਦੇ ਆ ਅੰਦਰ ਪਤਾ ਨੀ। ਕੀ ਚੀਜ਼ ਪਾਈਦੀ ਹੈ ਕੀ ਨਹੀਂ ਚੀਜ਼ ਉਹਨੂੰ ਅਸੀਂ ਚੈੱਕ ਵੀ ਨਹੀਂ ਕਰਵਾ ਸਕਦੇ ਕਹਿਣ ਦਾ ਮਤਲਬ ਹੈ ਔਫਲਾਈਨ। ਚਲੋ ਬੰਦਿਆਂ ਨੂੰ ਕਹਿ ਸ਼ਿਕਾਇਤ ਵੀ ਲਾ ਸਕਦੇ ਹਾਂ ਕਿ ਤੁਹਾਡੀ ਚੀਜ਼ ਇਹ ਖਰਾਬ ਨਿਕਲੀ ਏ ਮੈਨੂੰ ਸਹੀ ਨੀ ਲੱਗ ਰਹੀ।
ਹਾਂਜੀ ਬਟ ਇਹਦੇ 'ਚ ਬਹੁਡ ਡੀਫੈਕਟ ਹੈ ਮੈਂ ਵੀ ਯੂਜ ਕੀਤਾ। ਜਿਆਦਾ ਮੈਂ ਔਨਲਾਈਨ ਔਰ ਔਫਲਾਈਨ ਦੋਨੋ ਵਿੱਚ ਦੇਖਿਆ ਤ ਜਿਹੜਾ ਅਸੀਂ, ਔਨਲਾਈਨ ਲਾਗੇ ਨਾ ਓਨਲਾਈਨ ਦੇ ਵਿੱਚ ਅਤੇ ਉਹ ਹੀ ਫਰੈਗਨੈਂਸ ਨਹੀਂ ਆਂਦੀ ਮਤਲਬ ਪੂਰੀ ਕੰਪਲੀਟ ਉਹੀ ਫਰੈਗਨੈਂਸ ਨਹੀਂ ਆਂਦੀ।
ਮੈਂ ਮਿਕਸ ਹੁੰਦੀ ਕਹਿਣ ਦਾ ਮਤਲਬ ਹੈਗੀ ਤੁਹਾਡਾ।
ਅਸੀਂ ਹੁਣ ਜੋ ਅਸੀਂ ਖੁਦ ਓਫਲਾਈਨ ਲੈ ਕੇ ਆਵਾਂਗੇ। ਉਹਦੇ ਵਿੱਚ ਅਸੀਂ ਚੈੱਕ ਕਰਾਂਗੇ ਫਿਰ ਉਸ ਤੋਂ ਬਾਅਦ ਅਸੀਂ ਥੋੜਾ ਯੂਜ ਕਰਕੇ ਦੇਖਾਂਗੇ। ਮਤਲਬ ਸਾਨੂੰ ਲੱਗਦਾ ਕਿ ਹਾਂ ਇਹ ਫਰੈਸ਼ ਹੈ ਤੇ ਅਸੀਂ ਇਹ ਚੀਜ਼ ਯੂਜ ਕਰਦੇ ਹਾਂ ਔਰ ਆਫਲਾਈਨ ਵਿੱਚ ਉਹਨਾਂ ਨੇ। ਕਦੋਂ ਦੀ ਰੱਖੀ ਹੋਈ ਹੈ ਕਦੋਂ ਦੀ ਨਹੀਂ। ਉਹ ਮਿਕਸ ਵੀ ਕਰਕੇ ਦਿੰਦੇ ਨੇ ਕੁਛ ਦੋ ਬ੍ਰੈਂਡ ਇਕੱਠੇ ਕਰਕੇ ਵੀ ਦੇ ਦਿੰਦੇ ਨੇ।
ਅੱਛਾ ਇਹ ਵੀ ਹੁੰਦਾ ਇਹਨਾਂ ਦਾ ਪੰਗਾ ਹੈ।
ਹਾਂਜੀ, ਕਿਉਂਕਿ ਮੈਂ ਤਾਂ ਅਸੀਂ ਯੂਜ। ਕਰਨੇ ਆ ਨਾ ਤੇ ਸਾਨੂੰ ਇੱਕ ਦੋ ਵਾਰ ਹੋਇਆ। ਸਾਨੂੰ ਥੋੜਾ ਦੇਖ ਕੇ ਬੰਦਾ ਕਹਿੰਦਾ ਹੀ ਏ ਚਲ ਅਸੀਂ ਓਨਲਾਈਨ ਹੀ ਮੰਗਵਾ ਲਈਏ ਆ ਚੀਜ਼। ਸਾਨੂੰ ਥੋੜਾ ਫਾਇਦਾ ਹੋ ਰਿਹਾ ਜਿਵੇਂ ਕਈ ਨਾਲ ਡਿਸਕਾਊਂਟ ਦਿੰਦੇ ਨੇ।
ਹਾਂਜੀ ਹਾਂਜੀ।
ਵਨ ਗੈਟ ਵਨ ਫ੍ਰੀ ਏਦਾਂ ਡਿਸਕਾਊਂਟ ਦਿੰਦੇ ਨੇ ਕਈ ਵਾਰ ਬੰਦਾ ਲਾਲਚ ਨਾਲ ਕਹਿ ਹੀ ਦਿੰਦਾ। ਚਲੋ ਅਸੀਂ ਮੰਗਵਾ ਈ ਲੈਂਦੇ ਹਾਂ। ਬਟ ਉਹ ਚੀਜ਼ ਸਹੀ ਨਹੀਂ ਆ ਉਹਦੇ ਵਿੱਚ ਦੋ ਵਾਰ ਹਾਂ।
ਤਾਂ ਹੀ ਮੰਗਵਾ ਲੈਂਦਾ।
ਹਾਂ ਸਾਡੇ ਨਾਲ ਦੋ ਵਾਰ ਹੋ ਚੁੱਕਿਆ ਇਸ ਕਰਕੇ ਮਤਲਬ ਕਿ ਅਸੀਂ ਆਹ ਹੀ। ਅੱਗੋਂ ਤੋਂ ਕਿਸੇ ਨੂੰ ਕਹਿੰਦੇ ਆ ਕਿ ਬਈ। ਜ਼ਿਆਦਾਤਰ ਬੈਟਰ ਹੈ ਔਫਲਾਈਨ ਕਰੋ ਆਪਣੀਆਂ ਅੱਖਾਂ ਦੇ ਸਾਹਮਣੇ ਚੀਜ਼ ਲਓ।
ਹਾਂ ਹਾਂ ਤਾਂ ਪਤਾ ਲੱਗ ਜਾਂਦਾ ਬੰਦੇ ਨੂੰ ਕਿ ਚੀਜ਼ ਓਰੀਜਨਲ ਹੈ ਕਿ ਨਹੀਂ ਹੈਗੀ ਸਹੀ ਗੱਲ ਹੈ। ਹਾਂਜੀ ਮਤਲਬ ਬੈਸਟ ਰਹੇਗਾ ਕਿ ਦੇਖਿਆ ਜਾਏ ਤਾਂ ਓਫਲਾਈਨ ਪਰਚੇਸਿੰਗ ਕਰਕੇ ਹੀ ਫਾਇਦਾ ਹੁੰਦਾ ਹੈ। ਠ
ਹਾਂਜੀ ਹਾਂਜੀ ਔਰ ਕਈ ਐਸੀ ਚੀਜ਼ਾਂ ਹੁੰਦੀਆਂ ਨੇ ਪ੍ਰੋਡ ਪ੍ਰੋਡਕਟ ਵਗੈਰਾ ਜਿਵੇਂ ਅਸੀਂ ਮੰਗਵਾਉਦੇ ਹਾਂ ਫੇਸ ਪਾਊਡਰ ਹੋ ਗਿਆ ਉਹ ਵੀ ਹੋ ਗਿਆ ਉਹਦੇ ਵਿੱਚ ਦੇਖੋ। ਲੋਕਲ ਮਾਲ ਹੁੰਦਾ ਉਫਲਾਈਨ ਵਿੱਚ ਔਨਲਾਈਨ ਵਿੱਚ
ਔਨਲਾਈਨ ਵਿੱਚ ਅੱਛਾ ਅੱਛਾ ਮ ਪੇਮੈਂਟ। ਹਾਂਜੀ, ਹਾਂਜੀ।
ਜਿਵੇਂ ਲਿਖਿਆ ਹੋਏਗਾ ਲੈਕਮੀ ਦਾ ਮਤਲਬ ਡਿਸਕਾਉਂਟ ਵਿੱਚ ਦਿੰਦੇ ਨੇ ਬਟ ਉਹ ਲੈਕਮੀ ਦਾ ਪਿਓਰ ਨਹੀਂ ਹੁੰਦਾ
ਅੱਛਾ ਮਤਲਬ ਡੁਪਲਕੇਟ
ਡੁਪਲੀਕੇਟ ਹੁੰਦਾ ਹਾਂਜੀ ਲੈਸ 'ਇਚ ਦਿੰਦੇ ਨੇ ਹਰ ਇੱਕ ਬੰਦਾ ਦੇਖੋ ਲੈਸ ਦੇਖੇਗਾ ਤੇ ਹਰ ਇੱਕ ਬੰਦਾ ਆਈ ਕਹਿੰਦਾ ਚਲੋ ਦੋ ਪੈਸੇ ਬ ਚਨੋਈ ਬੈਸਟ ਸਾਡੇ ਲਈ
ਉਹੀ ਬੰਦਾ ਡਿਸਕਾਊਂਟ ਵਗੈਰਾ ਲੱਗਦਾ ਹੁਣ ਕਾਫੀ ਐਪ ਹੋ ਗਈਆਂ ਔਨਲਾਈਨ ਚਾਹੇ ਮੀਸ਼ੋ ਹੋ ਗਈ ਅਮਾਜ਼ੋਨ ਹੋ ਗ ਫਲਿਪ ਕਾਰਡ ਵਗੈਰਾ ਹੋਗਿਆ ਮਤਲਬ ਕਾਫੀ ਮਤਲਬ ਮੈਂ ਉਸ ਦਿ ਚੈਕ ਕੁਛ ਹਾਂਜੀ ਹਾਂਜੀ
ਦੋ ਤਿੰਨ ਐਪਸ ਹੈਗੀਆਂ ਨੇ ਜੋ ਬੈਸਟ ਵੀ ਨੇ ਜਿਵੇਂ ਐਮ ਐਮਾਜ਼ੋਨ ਹੋ ਗਈ ਮਤਲਬ ਕੱਪੜਿਆਂ ਲਈ ਪ੍ਰੋਡਕਟ ਵਗੈਰਾ ਤੇ ਜ਼ਿਆਦਾਤਰ ਹੋ ਜਾਏ ਤੇ ਓਨਲਾਈਨ ਨਾ ਹੀ ਮੰਗਵਾਓ ਤਾਂ ਬੈਸਟ ਹੈ
ਅੱਛਾ ਅੱਛਾ
ਤੇ ਕੱਪੜਿਆਂ ਲਈ ਫਲਿਪਕਾਰਟ ਹੋ ਗਿਆ ਰ ਰਹਿ ਹੋ ਗਿਆ ਕਿ ਕਹਿੰਦੇ ਨੇ ਐਮਾਜ਼ੋਨ ਹੋ ਗਿਆ ਉਹਰ ਦੇਖੋ ਅੱਜ ਕੱਲ੍ਹ ਦਸ ਮਿੰਟ ' ਚੀਜ਼ਾਂ ਆਦੀਆਂ ਅਤੇ ਬਲੈਂਕਟ 'ਚ ਮੰਗਵਾ ਲਉ
ਹਾਂ ਬਲਿੰਕਟ ਵਗੈਰਾ ਉਹ ਵੀ ਚਲੋ ਬ
ਕਈ ਵਾਰੀ ਫਾਇਦਾ ਵੀ ਹੈ
ਹਾਂ ਬੰਦਾ ਘਰ ਜਾਂ ਸਿਰਫ ਕੋਈ ਨਹੀਂ ਹੈਗਾ ਕਹਿਣ ਦਾ ਮਤਲਬ ਹੈਗੇ ਐਮਰਜੈਂਸੀ ਲੋੜ ਪੈ ਗਈ ਤੇ ਬੰਦਾ ਔਨਲਾਈਨ ਮੰਗਵਾ ਸਕਦਾ ਫਟਾਫਟਾ ਅ ਕੱਲ੍ਹ ਕਾਫ਼ੀ ਐਪ ਵਗੈਰਾ ਚੱਲੀ ਦੀ ਹੈ ਜਮੈਟੋ ਚੱਲੀ ਦੀ ਹੈ ਬਲਿੰਕਟ ਚੱਲੀ ਹਾਂਜੀ
ਇਹਦੇ ਕਈ ਫਾਇਦੇ ਵੀ ਨੇ ਜਿੱਦਾਂ ਘਰ ਵਿੱਚ ਕੋਈ ਨਹੀਂ ਹੁੰਦਾ ਤੇ ਕੋਈ ਗੈਸਟ ਆ ਗਿਆ ਅਤੇ ਅਸੀਂ ਐਮਰਜੈਂਸੀ ਵਾਸਤੇ ਕੁਛ ਮੰਗਵਾਉਣਾ ਹੈਏ ਰੋਕਰੀ ਦਾ ਸਮਾਨ ਵਗੈਰਾ ਤੇ ਅਸੀਂ ਬਲਿੰਕਟ ਵਿੱਚੋਂ ਮੰਗਵਾ ਸਕਦੇ ਹਾਂ ਬੰਦਾ ਦੱਸ ਮਿੰਟ ਚ ਆ ਹੀ ਜਾਂਦਾ ਕਈ ਵਾਰੀ ਐਮਰਜੈਂਸੀ ਉਹਦੇ ਕੁਛ ਸਾਨੂੰ ਫ਼ਾਇਦੇ ਵੀ ਨੇ ਔਰ ਕੁਛ ਨੁਕਸ
ਨੁਕਸਾਨ ਵੀ ਹੈ ਸਹੀ ਗੱਲ ਹੈ ਮ ਦੇਖਿਆ ਜੇ ਲੋਕਲ ਪਰਚੇਜਿੰਗ ਵਗੈਰਾ ਕਰਨੀ ਹੈ ਨਾ ਅਗਰ ਮਤਲਬ ਕੋਈ ਆ ਗਿਆ ਗੈਸਟ ਵਗੈਰਾ ਤਾਂ ਕੁਛ ਔਨਲਾਈਨ ਮੰਗਉਣਾ ਪੈ ਗਿਆ ਤੇ ਫਿਰ ਜ਼ਿਆਦਾ ਬੈਸਟ ਹੈ ਕ ਕੁਛ ਖਾਣ ਦੀ ਚੀਜ਼ ਮੰਗਉਣੀ ਹੋਏ ਅੱਜ ਕੱਲ੍ਹ ਜਮਾਟੋ ਵਗੈਰਾ ਵੀ ਚੱਲ ਗਏ ਨੇ
ਹਾਂ ਅੱਜ ਕੱਲ੍ਹ ਜਮੈਟੋ ਹੋ ਗਿਆ ਸਵਿਗੀ ਹੋ ਗਿਆ
ਬਿਲਕੁਲ ਘਰ ਬੈਠੇ ਬੰਦੇ ਨੂੰ ਚੀਜ਼ ਅਵੇਲੇਬਲ ਹੋ ਰਹੀ ਹੈ ਹੋਰ ਬੰਦੇ ਨੂੰ ਕੀ ਚਾਹੀਦਾ
ਹਾਂ ਇਹ ਤਾਂ ਹੈ ਮਤਲਬ ਖਾਣ ਪੀਣ ਲਈ ਤਾਂ ਬੈਸਟ ਹੈ ਦਸ ਮਿੰਟ ਵਿੱਚ ਅਗਰ ਆ ਜਾਏ ਚੀਜ਼ ਤਾਂ ਉਹ ਬੈਸਟ ਹੈ ਬੰਦਾ ਲੈਣ ਵੀ ਜਾਏਗਾ ਫਿਰ ਪਿੱਛੇ ਗੈਸਟ ਨੂੰ ਵੀ ਵੇਟ ਕਰਨਾ ਪਏਗਾ ਉਹਦੇ ਲਈ ਸਾਨੂੰ ਮਤਲਬ ਫਾਇਦਾ ਵੀ ਹੈ
ਮੈਂ ਸਹੀ ਗੱਲ ਹੈ ਮਤਬ ਮਤਲਬ ਉਹੀ ਕੋਈ ਆ ਗਿਆ ਇੱਕਦਮ ਕਈ ਵਾਰ ਨਹੀਂ ਬੰਦਾ ਇਕੱਲਾ ਹੀ ਹੁੰਦਾ ਘਰ ਕਹਿੰਦਾ ਮਤਲਬ ਕਿ ਇੱਥੇ ਇਕ ਦਮ ਨਹੀਂ ਜਾ ਸਕਦਾ ਗੈਸਟ ਆ ਕੇ ਤੇ ਉਹੀ ਔਡਰ ਕਰਤਾ
ਔਡਰ ਕਰ ਦਿੱਤਾ ਬੰਦਾ ਦਸ ਮਿੰਟ 'ਚ ਆ ਜਾਵੇਗੀ ਚੀਜ਼
ਹਮ ਫਾਇਦਾ ਹੀ ਹੈ
ਕਈ ਫਾਇਦੇ ਵੀ ਨੇ ਕੁਛ ਨੁਕਸਾਨ ਵੀ ਨੇ ਦੇਖੋ ਹਰ ਇੱਕ ਚੀਜ਼ ਨੂੰ ਹਾਂ ਹਰ ਇੱਕ ਚੀਜ਼ ਨੂੰ ਅਜਮਾਨਣਾ ਵੀ ਚਾਹੀਦਾ ਹਰ ਇੱਕ ਚੀਜ਼ ਨਹੀਂ ਦੇਖਣੀ ਵੀ ਚਾਹੀਦੀ ਹੈ ਔਰ ਕਰਨੀ ਵੀ ਚਾਹੀਦੀ ਹੈ ਦੇਖੋ ਅਗਰ ਅਸੀਂ ਫਸਟ ਟਾਈਮ ਅਗਰ ਅਸੀਂ ਅਪਲਾਈ ਕਰਾਂਗੇ ਤਾਂ ਸਾਨੂੰ ਤਾਂ ਹੀ ਪਤਾ ਲੱਗੇਗਾ ਕਿ ਸਾਨੂੰ ਇਹਦੇ ਨਾਲ ਫਾਇਦਾ ਹੈ ਕਿ ਸਾਨੂੰ ਨੁਕਸਾਨ ਹੈ
ਹਾਂਜੀ ਹਾਂਜੀ
ਬਸ ਫਸਟ ਟਾਈਮ ਤਾਂ ਟਰਾਏ ਹਰ ਇੱਕ ਚੀਜ਼ ਨਾਲ ਕਰਨਾ
ਹੂ ਬਹੀ ਹੈ ਨਾ ਇਹਤ ਬਾਹਰ ਕਰਨਾ ਜ਼ਰੂਰੀ ਹੁੰਦਾ ਹੈ ਕਹਿਨ ਦਾ ਮਤਲਬ ਹੈ ਤੁਸੀਂ ਕੁਛ ਚੀਜ਼ ਮੰਗਵਾ ਰਹੇ ਹੋ ਖਾਣ ਵਾਸਤੇ ਕੁਛ ਹੁੰਦੇ ਆ ਬੰਦੇ ਪਤਾ ਕੀ ਪ੍ਰੀਪੇਅਰ ਪਹਿਲੀ ਪ੍ਰੀਪੇਅਰ ਹੁੰਦੇ ਨੇ ਉਹੀ ਚੀਜ਼ ਫਟਾਫਟ ਪੈਕ ਕਰਕੇ ਕੇ ਦੇ ਵੀ ਦਿੰਦੇ ਆ ਉਹ ਦੇਖੋਖ ਦਿੱਕਤ ਵੀ ਆਦੀ ਹੈ ਬੰਦੇ ਨੂੰ ਫਿਰ ਖਾਣ ਚ ਵੀ ਦੇ ਕੋਈ ਠੰਡੀ ਹੁੰਦੀ ਏ ਚੀਜ਼
ਦੇਖੋ ਕਈ ਵਾਰੀ ਇਹ ਵੀ ਹੁੰਦਾ ਕਿ ਬਈ ਠੰਡੀ ਚੀਜ਼ ਆਦੀ ਹੈ ਪਰ ਅੱਜ-ਕੱਲ੍ਹ ਦੇਖੋ ਘਰ ਦੀ ਘਰ ਦੇ ਵੀ ਹੈ ਅੱਜ-ਕੱਲ੍ਹ ਹਰ ਇੱਕ ਨੋਰਮਲ ਘੱਰ ਵਿੱਚ ਵੀ ਓਵਨ ਹੈ ਹੀ ਹੈ।
ਆਹ ਉਹ ਤੇ ਹੈ ਸਹੀ ਗੱਲ ਐ।
ਠੀਕ ਹੈ ਓਵਨ ਵਿੱਚ ਕਈ ਬੰਦੇ ਗਰਮ ਕਰ ਲੈਂਦੇ ਨੇ
ਉਹਹੀ ਫਾਇਦਾ ਆਪਣਾ ਔਫਲਾਈਨ ਅਲੱਗ ਹੈ ਔਨਲਾਈਨ ਅਲੱਗ ਹੈ ਦੋਨੋਂ ਹੀ ਦੇਖਿਆ ਜਾਵੇ ਤਾਂ ਕੁੱਛ ਨੁਕਸਾਨ ਵੀ ਹੈ ਫ਼ਾਇਦੇ ਵੀ
ਸਾਨ ਵੀ ਨੇ
ਹਾਂ ਚੱਲੋ ਠੀਕ ਐ ਜੀ ਕਰਤਾ ਫਿਰ ਬਾਾਜਤਾ ਠੀਕ ਹੈ। ਓਕੇ ਜੀ ਥੈਂਕ ਯੂ-ਥੈਂਕ ਯੂ